ਹੈਲੋ
ਹੈਲੋ
ਹਾਂਜੀ
ਹੈਲੋ
ਹਾਂਜੀ ਹਾਂਜੀ ਆ ਰਿਵਾਜ਼
ਹਾਂ ਹੋਰ ਮੈਂ ਕਿਹਾ ਗਏ ਨੇ ਪਾਪਾ ਫਿੰਨਸ
ਹਮ
ਡਾਕਟਰ ਨੂੰ ਪੁੱਛਣਗੇ ਤਾਂ ਹੀ ਪਤਾ ਪਤਾ ਲੱਗੇਗਾ ਪੀਲਾਂ ਬੁਲਾਂ
ਡਾਕਟਰ ਪਤਾ ਕੀ ਬਣਾ ਸਕਦਾ ਜਿਹਨੇ ਦਵਾਈ ਦਿੱਤੀ ਹੈ ਹਰ ਮਹੀਨੇ
ਕਿੰਨੇ ਚਾਰ ਸਾਲ ਟਰੀਟ ਮੈਂਟ ਚੱਲਦਾ ਰਿਹਾ ਕਮਰ ਦਾ ਲੈਂਦੇ ਹੀ ਰਹੇ ਨੇ ਦਵਾਈਆਂ ਵਿੱਚ ਵਿਚ ਜਾ ਜਾ ਕੇ ਜਾ ਜਾ ਕੇ
ਇਹ ਉਹ ਦੇ ਸਕਦਾ ਆਰਾਮ ਨਾਲ ਦੇ ਸਕਦਾ ਦੇਣਾ ਆਏਗਾ ਤੇ ਬਿੱਲ ਕਰੇਗਾ ਤੇ ਦੇ ਦੇਗਾ ਵੈਸੇ ਦੇ ਦੇ ਵਧੀਆ ਤੁਹਾਡਾ ਕੰਮ ਚ ਕਿੰਨੇ ਉ ਕਿੰਨੇ ਬਿਲ ਇਕੱਠੇ ਹੈਗੇ ਨੇ ਟੋਟਲ ਕਿੰਨੇ ਦੇ ਬਿੱਲ ਹੈਗੇ ਨੇ
ਮੈਨੂੰ ਨੀ ਪਤਾ ਆਏਗਾ ਤੇ ਉਹਨੂੰ ਪੁੱਛਣੀ ਆ ਅ ਤੇ ਇਨੇ ਬਣੇ ਕੋਈ ਨੀ
ਤੇ ਇਨੇ ਬਣੀ ਹੋਈ ਵਕੀਲ ਕੋ ਗੱਲ ਜਲਦੀ ਲਿਆਓ
ਹੋਰ ਉਹ ਕਹਿੰਦਾ ਵੀ ਦੋ ਮਹੀਨੇ ਤ ਹੋ ਗਏ ਨੇ ਕਹਿੰਦਾ ਲਟਕਾਓ ਹੀ ਨਾ ਨਾ ਜਾਓ ਕਹਿੰਦਾ ਬਿੱਲ ਲਿਆਓ ਤੇ ਕੰਮ ਕਰੀਏ ਦੇਹ ਮਨ ਨੇ ਉਹ ਨਾ ਉਹ ਤੇ ਕੁਛ ਕੀਤਾ ਨੀ ਆ ਉਹਨੇ ਉਹਹਨੇ ਰਾਤੀ ਸੋਨੂੰ ਨੂੰ ਕਿਹਾ ਇਹ ਉਹੀ ਤੇ ਸੋਨੂੰ ਨੂੰ ਰਾਤੀ ਫੋਨ ਕੀਤਾ ਇਹਨੇ ਕਹਿੰਦੇ ਤੂੰ ਵਿੱਚ ਪਿਆ ਕਿਉਂਕਿ ਸੋਨੂੰ ਤੇ ਕਹਿਣ ਤੇ ਨ ਨਾ ਕਹਿਣਾ ਮੈਂ ਕੰਮ ਕਰਵਾਵਾਂਗੇ ਤੇ ਸੋਨੂੰ ਨੇ ਕਿਹਾ ਤੂੰ ਦੇ ਦੇ ਇਹਨੂੰ ਪੰਜ ਹਜ਼ਾਰ ਹੁਣ ਕੰਮ ਵੀ ਨੀ ਕੀਤਾ ਤੇ ਇਹਨੇ ਸੋਨੂੰ ਨੂੰ ਕਿਹਾ ਵੀ ਪੈਸੇ ਲੈ ਕੇ ਦੇ ਵਾਪਸ ਪੰਜ ਹਜ਼ਾਰ ਕਹਿੰਦਾ ਮੈਂ ਲੈ ਦਿੰਦਾ ਵਾ ਗੱਲ ਕਰਨਾ ਵਾ ਤੇ ਹੁਣ ਪ੍ਰਿੰਸ ਉੱਥੇ ਗਏ ਆ ਹੁਣ ਆ ਕੇ ਗੱਲ ਕਰੇਗਾ
ਹ ਕਿਹਾ ਗੱਲ ਕੀ ਕਰਨੀ, ਤੂੰ ਜਾ ਕੇ ਲੈ ਕੇ ਆ ਬਸ ਕਰਕੇ
ਉਹੀ ਨਾ ਇਹਨਾਂ ਨੇ ਕੀ ਕੀਤਾ ਤਾਂ ਹੀ ਤੇ ਐਲ ਸੀ ਡੀ ਐਲ ਈ ਡੀ ਮੰਗਵਾਈ ਨੀ ਨਾ ਕਹਿੰਦੇ
ਹ ਬਸ ਯਾਰ ਪਾਪਾ ਕਿ ਨ ਜਾਂਦੇ, ਪਾਪਾ ਦੇ ਪੁਰਾਣੇ ਜਾਣ ਜਾ ਕੇ ਮੈ ਖੁਸ਼ ਕੰਮ ਵਾਸਤੇ ਦਿੱਤਾ ਸੀ, ਪਾਪਾ ਨੇ ਕੰਮ ਨੂੰ ਪੈਸੇ
ਹਾਂ ਸਾਰੇ ਐਵੇਂ ਦੇ ਹੀ ਕੰਮ ਨੇ ਉਹਨਾਂ ਦੇ ਹੁਣ ਉਹ ਲਾਇਸੈਂਸ ਨਹੀਂ ਬਣਵਾਇਆ ਇਹਨਾਂ ਨੇ ਲਰਨਿੰਗ ਦਾ ਤੇ ਬਣ ਗਿਆ ਤੇ ਪੈ ਅਜੇ ਕਹਿੰਦਾ ਪੈ ਹੋਰ ਮਹੀਨਾ ਡੇੜ ਲੱਗੇਗਾ ਦੋ ਮਹੀਨੇ ਤੇ ਉਹ ਵੀ ਗਏ ਨੇ
ਦੋ ਮਹੀਨੇ ਕਿੱਥੇ ਹੋਏ ਨੇ ਦੋ ਮਹੀਨੇ
ਹੋ ਗਏ ਨੇ ਡੇਢ ਡੇਢ ਮਹੀਨੇ ਤੋਂ
ਲਰਨਿੰਗ ਬਣਦਾ ਨਾ ਲਰਨਿੰਗ ਤੋਂ ਬਾਅਦ ਨਾ ਆਪਣੇ ਆਪ ਹੀ
ਬੰਟੀ ਨਾਲ ਗੱਲ ਕੀਤੀ ਸੀ। ਇਹਨਾਂ ਨੇ ਬੰਟੀ ਨਾਲ ਤੇ ਬੰਟੀ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਟਾਈਮ ਲੱਗਦਾ ਹੁੰਦਾ ਕੋਈ ਨੀ ਬਣ ਜੇਗਾ ਹਮ ਟਮ ਲੱਗਦਾ ਬਣ ਜੇਗਾ।
ਹਾਂ। ਨਹੀਂ ਉਹਨੇ ਲਰਨਿੰਗ ਤੋਂ ਬਾਅਦ ਅੱਗੇ ਅਪਲਾਈ ਕਰਤਾ ਦੂਜੇ ਵਾਲਾ
ਹਾਂ ਕੀਤਾ ਹੀ ਹੋਣਾ
ਪਹਿਲਾ ਲਰਨਿੰਗ ਅਪਲਾਈ ਹੁੰਦਾ, ਨਾ ਲਰਨਗ
ਨਹੀਂ ਛੇ ਛੇ ਮਹੀਨੇ ਤੇ ਨੀ ਲੱਗਦੇ ਇਨਾ ਲੰਬਾ ਟਾਈਮ ਤੇ ਨੀ ਲੱਗਦਾ। ਹਾਂ ਉਹੀ
ਲਰਨਿੰਗ ਤੋਂ ਬਾਅਦ ਛੇ ਮਹੀਨੇ ਅੰਦਰ ਅੰਦਰ ਤੁਸੀਂ ਉਹਦਾ ਉਹ ਪੱਕਾ ਕਰਾ ਸਕਦੇ ਹੋ ਦੂਜਾ ਮਤਲਬ ਲਾਈਸ ਚਲਾਉਂਦਾ। ਪਹਿਲਾ ਲਰਨਿੰਗ ਬੰਦਾ ਹੈ। ਕਿ, ਸਿੱਖ ਦਾ ਪਿਆ ਹੈ। ਫੇਰ ਬੰਦਾ ਦੂਜਾ ਨਾਲ ਹੀ ਲੇਕਿਨ ਲਰਨਿੰ ਬੰਣਦੇ ਹੀ ਤੁਸੀਂ ਅਪਲਾਈ ਕਰਦਓਗੇ ਦੂਜਾ ਤੇ ਫਿਰ ਉਹ ਮਹੀਨੇ ਅੰਦਰ ਬਣ ਜਾਂਦਾ ਉਹ ਮਹੀਨੇ ਡੇਢੇ ਚ ਬਣ ਜਾਂਦਾ।
ਅੱਛਾ ਅੱਛਾ।
ਕਿਉਂ ਕਰ ਰਿਹਾ ਨ ਪਤਾ ਉਹਨੂੰ ਪੁੱਛਣਾ ਪਏਗਾ ਜਾ ਕੇ ਪੁੱਛੋ ਵੀ ਕੀ ਸਾਨੂੰ ਕਹਿ ਸਾਡੀ ਫਾਈਲ ਵਿਖਾ ਦੇ ਕਿੱਥੇ ਪਾਈ ਆ ਕੁਛ ਤੇ ਸਟੇਟਸ ਹੋਏਗਾ ਚੈੱਕ ਕਰਾ ਦੇ
ਉਹੀ ਤੇ ਉਹਨੂੰ ਗੁੱਸਾ ਚੜਿਆ ਗਿਆ। ਕਹਿੰਦਾ ਇੰਨਾ ਟਾਈਮ ਹੋ ਗਿਆ ਪੈਸੇ ਵੀ ਲੈੇ ਨੇ ਤੂੰ ਏਈ
ਤੇ ਪੈਸੇ ਕਿਉਂ ਦਿੱਤੇ ਦੇਣ ਨੂੰ ਤੇ ਬੜਾ ਸਿਆਣਾ ਹੈ ਨਾ
ਇਹ ਪਾਪਾ ਦੇ ਕੰਮ ਪਾਪਾ ਦੇ ਜਾਣਕਾਰ ਸਾਰੇ ਏਦਾਂ ਦਾ ਹੀ ਹਿਸਾਬ ਕਿਤਾਬ
ਛੱਤੀ ਸੌ ਛੱਤੀ ਸੌ ਬੰਦਾ ਬੈਠਾ ਲਾਇਸੈਂਸਨਣ ਪਤਾ ਨ ਨਹੀ ਕਿਤੇ ਕੋਲ ਵੜ ਜਾਂਦੇ ਨੇ ਜਾ ਕੇ ਹੋਰ ਕੋਈ ਬੰਦਾ ਨੀ ਲੱਗਦਾ ਇਹਨਾਂ ਨੂੰ ਚੱਜ ਦਾ
ਜੇ ਗਏ ਵੀ ਸੀ ਤੇ ਉਹਨੂੰ ਖਾੇ ਕਹਿਣ ਬਈ ਡੇਢ ਦੋ ਮਹੀਨੇ ਨੋਰਮਲ ਚੱਲਲਾ ਨੇੰਨੀ ਗਤ ਹੈ ਕਈ ਵਾਰ ਥੋੜ੍ਹਾ ਅੱਗੇ ਪਿੱਛੇ ਹੋ ਜਾਂਦਾ ਛੁੱਟੀਆਂ ਕਰਕੇ ਜਾਂਦਾ ਕਦੇ ਕੁਛ ਕਰਕੇ ਹੋ ਜਾਂਦਾ ਹੋ ਜਾਂਦਾ ਅੱਗੇ ਪਿੱਛੇ ਕਦੇ ਜਲਦੀ ਬਣ ਜਾਂਦਾ ਕਦੇ ਥਾ ਲੇਟ ਵੀ ਹੋ ਜਾਂਦਾ ਕੋਈ ਦਿੱਕਤ ਨਹੀਂ ਬਣ ਜਾਂਦਾ ਲੇਕਿਨ ਉਹਨ ਇਸ ਤਰ੍ਹਾਂ ਕਰਦਾ ਵੀ ਕਹਿੰਦਾ ਵੀ ਕਦੋਂ ਅਪਲਾਈ ਕੀਤੀ ਡੇਰ ਤੇ ਹੋਣੀ ਅਪਲਾਈ ਕੀਤੀ ਹੋਈ
ਡੇਢ ਆੋ ਹੈਗਾ ਸਾਰਾ ਕੁਛ
ਲਰਨਿੰਗ ਕਦੋਂ ਬਣਿਆ ਉਸਥੋਂ ਮਹੀਨੇ ਦੇ ਅੰਦਰ ਅੰ ਦੂਜਾ ਬਿੱਲ ਬਣ ਸਕਦਾ ਆਰਾਮ ਨਾਲ
ਆਹੋ ਕਹਿੰਦਾ ਥੋੜੇ ਦਿਨ ਵੇਟ ਕਰ ਲ ਉਹਨੂੰ ਕੱਲ ਫੋਨ ਕੀਤਾ ਸੀਗਾ ਬਈ ਬਣਾਣਾ ਕਿ ਨਹੀਂ ਤੂੰ ਈ ਪੈਸੇ ਦੇ ਦੇਣੀ ਤੇ ਨਹੀਂ ਬਨਾਣਾ ਤੇ
ਪੈਸੇ ਕੀ ਦੇਗਾ ਹੁਣ ਉਹ ਇੱਥੇ ਪਤਾ ਕੀ ਹੁੰਦਾ ਇੱਥੇ ਬੰਦਾ ਕੀ ਕਰਦਾ ਬੰਦਾ ਆਪਾਂ ਲੈਂਦਾ ਇੱਧੇ ਪੈਸੇ ਅੱਦ ਦਿ ਚੱਲ ਨ ਬਣਾ ਦਿੰਦਾ ਲਰਨਿੰਗ ਬਣ ਗਿਆ ਪੀਕ ਜੀ ਹੁਣ ਯ ਅਪਲਾਈ ਕਰਦੇ ਅੱਗੇ ਵਾਸਤੇ ਤੇ ਬਾਕੀ ਪੈਸੇ ਫੇਿਰ ਦੇਿਆਂਗੇ ਬਸ ਐ ਹਦਾ ਇਹ ਸਿਸਟਮ ਹੁੰਦਾ ਹ ਉਹੁਣ ਕਿਸ ਤਰ੍ਹਾਂ ਕੀਤਾ ਇਹ ਜਾਣ ਕੋਈ ਸਾਡੀ ਗੱਲ ਥੋੜ੍ਹੀ ਮੰਨਦੇ ਕਹਿ ਦ ਇੰਝ ਕਰ ਲਓ ਨਹੀਂ ਨਹੀਂ ਉਹ ਇੰਝ ਹੋਏਗਾ ਫਿਰ ਇੰਝ ਕਰਦਾ ਪਿਆ ਉਹ ਕਰਦੇ ਕੁ ਆਪਣੀ ਮਰਜ਼ੀ ਨੇ ਫਿਰ ਅਸੀਂ ਕਹਿ ਸਕ
ਹੋਰ
ਸਾਨੂੰ ਇੱਕ ਮਨੂੰ ਕਹਿੰਦੇ ਜਿਹੜ ਬਵਾ ਦਾਂਗੇ ੇੈਂ ਕਿਹਾ ਨਹੀਂ ਸਾਡਾ ਉੱਥੇ ਜਾ ਕੇ ਪੁੱਛਿਆ ਜਦੋਂ ਕਹਿੰਦਾ ਉੱਥੇ ਉਥੇ ਨੀ ਬਣੇਗਾੇ ਇੱੇ ਬਿਆ ਜ੍ਹਾ ਮੈਂ ਕਿਹਾ
ਉਹ ਫਾਇਦਾ ਨਹੀਂੀ ਹੈ ਦਿਨ ਕੋ ਟ ਗਾ ਜਦੋਂ ਬਣਾਉਣਾ ਆਪਣਾ ਉਓਥੋਂ ਬਣਵਾ ਲੋੋ ਤਗਰ ਇਹ ਤੁਸੀਂ ਨੀ ਪਤਾ ਹੋਰ ਟੈਮ ਲਾ ਦੇਣਾ ਦੇ ਨੇ ਇਹਨਾਂ ਦੇ ਤੇ ਬਣੇ ਕੋ ਨ ਤੁਹਾਡਾ ਕਿੱਥੋਂ ਬਣਾਣਾ ਸੀ
ਮੈਂ ਆਪੇ ਉੱਥੇ ਬਣਵਾ ਲਵ ਹੁਣ ਕਿੱਥੇ ਗੱਲ ਹੋਈਏ ਪਾਪਾ ਹਣ
ਆ ਗਏ ਨੇ ਹੁਣੇ ਹੀ ਆਏ ਨੇ ਹੁਣੇ ਕਰਨੀ ਆ ਗੱਲ ਤੁਹਾਡੇ ਨਾਲ ਕਰ ਲਾ ਨਾ ਜਰਾ ਫੇਰ ਕਰਨੀ ਆ
ਕੋਈ ਗੱਲ ਨੀ ਉਹਨਾਂ ਤੇ ਕਿੱਥੇ ਆ ਉਹਨਾਂ ਦਾ ਕੀ ਕਰਦਾ ਫਿਰ
ਨਬੂ ਪਾਣੀ ਕਹਿੰਦਾ ਮੈਂ ਬਣਾਵਾਂਗਾ
ਉਹਨੂੰ ਕਿਹ ਰਹਿਣ ਦੇ ਤੂੰ
ਨਿੰਬੂ ਕਟਿੰਗ ਕਰਕੇ ਦੇ ਦੋ ਕਹਿੰਦਾ ਲੱ ਗਏ ਆ ਮੰਦਾ ਤਥੋੜੀਏ ਦ੍ਰਸ਼ਟੀ ਤੇ ਨਹੀਂੀ ਆਈ ਹੋਣੀ ਉੱਪਰ ਹੈਂ ਪਤਾ ਹੈ ਨਾ ਉਹਨੂੰ ਵੀ ਅਸੀਂ ਗਏ ਹਾਂ
ਹਮ
ਸਵੇਰੇ ਕਿੰਨੇ ਵਜੇ ਚਲਾਈ ਸੀ ਮੋਟਰ
ਸਡੇਥੇ ਚਲਾਈ ਸੀ ਸਾੇ ਬੰਦ ਕਰਤੀ ਸੀ
ਸਾਢੇ ਸੱਤ
ਹ ਸਭ ਪੱਚੀ ਗਈ ਫ ਮੈਂ ਲੇਟ ਗਿਆ ਸੀ ਠੀਕ ਚਲਾਉਣੀ ਤੇ ਆ ਚੱਲ ਥੋੜੀ ਦੇਰ ਫ ਦੁਬਾਰਾ ਮੈਂ ਚਲਾਉਣੀ ਦੁਬਾਰਾ ਉੇ ਚਲਾਉਣਗੇ ਸ਼ਾਮੀ ਚਲਾਉਣਗੇ
ਆਹ ਸ਼ਾਮੀ ਤੇ ਚਲਾ ਹੀ ਜਾਣਗੇ ਪਤਾ ਤੁਸੀਂ ਕਿੰਨਾ ਕੁ ਪਾਣੀ ਯੂਜ ਕਰਨਾ ਗੱਲ ਗੱਲ
ਚੱਲ ਜਿਹੜੇ ਬਰਤਨ ਹੁੰਦੇ ਨੇ ਬਾਰ ਵਾਰ ਮੈਂ ਛੋੜਦਾ ਨੀ ਪੈਣਾ ਨਾਲ ਮੈਂ ਧੋ ਕੇ ਰੱਖੀ ਜਾਂਦਾ ਫਿਰ ਇਕੱਠਾ
ਹਮ
ਰੋਟੀ ਖਾਧੀ ਧੋ ਕੇ ਰੱਖਦੇ ਫਿਰ ਖਾਧੀ ਫਿਰ ਧੋ ਕੇ ਰੱਖਦੇ
ਤੇਮ
ਫਿਰ ਨਾਸ਼ਤਾ ਕਰਕੇ ਤਿਆਰ ਹੋ ਕੇ ਨਿਕਲ ਗਿਆ ਸੀ ਮੈਂ ਬਸ ਮੈਂ ਕਿਹਾ ਚੱਲ ਪੱਲੇ ਕੰਮ ਕੱਲ ਸਵੇਰੇ ਥੋੜ੍ਹਾ ਜਲਦੀ ਜਾਣਾ ਅੱਧ ਕਹਿੰਦੇ ਦਸ ਦ ਆ ਜਾਿਓ ਪੇਮੈਂਟ ਲੈ ਜਾਓ ਮੇਰੇ ਕੋਲੋਂ ਕਰਾ ਦਿਓ ਮੇਰੀ ਪੋਲਸੀ ਠੀਕ
ਹਮ
ਤੇ ਬਣਾਇਆ ਕੀ ਆਪ
ਸਾਬਤ ਮਸਰ ਬਣਾਏ ਨੇ ਨਾਲ ਪਨੀਰ ਦੀ ਭੁੁਰਜੀ ਬਣਾਈ ਸੀ
ਹਮ
ਹੈਲੋ ਬਸ ਸਬਜ਼ੀ ਦਾਲ ਬਣੀ ਪਈ ਆਟਾ ਆਟਾ ਗੁਨਿਆ ਇਹਨਾਂ ਦਾ ਹੁਲਕਾ ਬਣਾਉਣ ਵਾਸਤੇ ਖਾ ਬੈਠਿਆ ਜਾ ਰਹੀਆਂ ਨੇ ਨਾਲ ਦਹੀਂ ਸੀਗੇ
ਹੁਣ ਤੁਠੀਕ ਆ ਰਿਹਾ ਹੁਣ
ਹਾਂਜੀ ਹਾਂ ਦੁੱਧ ਤਾਂ ਵਧੀਆ ਆ ਰਿਹਾ ਪਹਿਲੇ ਬੇਕਾਰ ਸੂਸ ਹੁਣ ਤਾਂ ਫੇਿਰ ਵੀ ਮਲਾਈ ਉਤਰਦੀ ਹੈ ਘਿਓ ਵੀ ਬਣ ਜਾਂਦਾ ਘਰ ਦਾ ਪਿੱਛੇ ਮੰਮੀ ਕਹਿੰਦੇ ਪਾਪਾ ਨੇ ਤੇਰੇ ਅ ਇਹਨਾਂ ਨੇ ਅੱਧਾ ਕਿੱਲੋ ਦੇ ਹੋ ਜਾਣ ਹੋਇਆ ਘਿਓ ਅੱਧਾ ਕਿੱਲੋ ਥੋੜਾ ਜਿਹਾ ਘੱਟ ਸੀ ਇਹਨਾ ਕਿ ਉਹ ਬਣਾਇਆ ਘਰ
ਸ਼ਾਮ ਨੂੰ ਨਾ ਫ੍ਰਰੀ ਹੋ ਕੇ ਪ੍ਰਿੰਸ ਜਾਵੇ ਭਾਵੇਂ ਉਹਰਾਸਣ ਲਓ ਸ਼ਾਮੀ ਛੇ ਵਜੇ ਚਲਾ ਜ ਹ ਦੇ ਵੇਲੇ ਵਕੀਲ ਲਗਾਤ ਜਾਏ ਵੀ ਸਾਡੇ
ਆਹੋ ਪਹਿਲੇ ਸੋਨ ਨੂੰ ਗੱਲ ਤੇ ਕਰ ਲਏ
ਗੱਲ ਕਰੇ ਉਹ ਕਹਿ ਦੇ ਮੈਂ ਕਰਾਂਗਾ ਮੈਂ ਦੇਖਦਾ ਵਾਂ ਜਿਹੜੇ ਵਕੀਲ ਹੁੰਦੇ ਪੈਸੇ ਚਲੇ ਨਾ ਵਾਪਸ ਹਾਂ ਕ ਪੈਸੇ ਦੇ ਬਸ ਕੰਮ ਤੋਂ ਦਕਾਨ ਸਾਡਾ ਪੈਸੇ ਦੇ ਸੀ ਵਕੀਲ ਹੋਰ ਕਰ ਲਿਆ ਗੱਲ ਖਤਮ ਸਾਡੇ ਪਦੇ ਅਸੀਂ ਤਾਂ ਕੁੱਛ ਕਰਾ ਦੇ ਆ ਤੇਰੇ ਕੋਲੋਂ
ਹਾਂ
ਉਹੂੰ ਲਿਖਵਾਇਆ ਉਹਦੇ ਪੈਸੇ ਅ ਦੇ ਦਿੱਤੇ ਨੇ ਤੂੰ ਕੁਛ ਨੀ ਕੀਤਾ ਸਾਡੇ ਪੈਸੇ ਵਾਪਰ ਜਦੇ ਗਾਲ ਹ ਲੰਬੀ ਜੋੜੀ ਗੱਲ ਕਰਦਾ ਖਦਾ ਹੀ ਨਹੀਂ ਹੈ ਐਵੇਂ ਕਮਾਈਏ ਤੂੰ ਕੀਤਾ ਕਿ ਨਹੀਂੀ ਕੀਤਾ ਐ ਪੈਸੇ ਲੈਾ ਥੋੜੇ ਘੱਟ ਲੈ ਜੇ ਉਹ ਕੁਛ ਨੀ ਸਾਡੇ ਪੰਜ ਹਜ਼ਾਰ ਰੁਪਏ ਦੇ ਬਸ
ਹ ਤੁਹਾਡੇ ਨਾਲ ਗੱਲ ਕਰ ਲੈਣਾ ਆਹ ਤੇ ਗਏ ਨੇ ਕੁਛ ਨੀ ਆਈ ਕੋਲ ਇਹਨਾ ਦੇ ਨਾਲ ਕਰਿਓ ਤੁਸੀਂ ਫਿਰ ਇਨੀ ਦੇਰ
ਕੋਈ ਨਹੀਂੀ ਕਰ ਲਾਂਗਾ ਮੈਂ ਥੋੜਾ ਨਾ ਸਮਝ ਗਿਆ ਕਰੋ ਮੈਂ ਸੋਚਦਾ ਮੈਂ ਕੋਈ ਇੱਕ ਵਾਰੀ ਮੰਗੇ ਤੇ ਗੱਲ ਚਝਾੜ ਦਿੰਦੇ ਸਟਾਰਟਿੰਗ ਵਿੱਚ ਜਿਸ ਤਰ੍ਹਾਂ ਕਹਿ ਰਿਹਾ ਸੀ ਉਹ ਕਿਆ ਪਤਾ ਕੀ ਸਿਸਟਮ ਹੁੰਦਾ
ਤੇ ਆਪ ਤਾਂ ਉਹਨੇ ਬੜਾ ਨਾ ਪੁੱਛਿਆ ਉਹਨੇ ਦੁਬਾਰਾ ਫੋਨ ਕਰਕੇ ਤੱਕ ਨੀ ਪੁੱਛਿਆ ਹੈਗਾ ਹਮ
ਚੱਲ ਭਏ ਉਹਦੇ ਵੱਲ ਕੋਈ ਬੰਈ ਹ ਫੋਨ ਕੀਤਾ ਮੈਨੂੰ ਮੈਂ ਕੀਤਾ ਬਿਜੀ ਹੋਣਾ ਅਫਸ ਕੋਲ ਬੈਠਾ ਹੋਵੇ ਹਾਂ ਬਿਲਕੁਲ ਜੀ ਸਾਰੇ ਫੜੀਆਂ ਮਾਰਦੇ ਨੇ ਸਾਰੇ ੜੀਆਂ ਮਾਰਦੇ ਜ ਰਹਿੰਦਾ ਰਹਿੰ ਦ ਗਲਤ ੋ ਜਗ੍ਹਾ ਰਹਿਣ ਦੋ ਆਪ ਉਹ ਜਗ੍ਹਾ ਕਹਿੰਦਾ ਪਿਆ ਉਹ ਕਰਾ ਦੇਗਾ ਕਰਾ ਤਾ ਉਹਨੇ ਸਭ ਵਧੀਆ ਕਰਾਤਾ ਐਸਾ ਵਧੀਆ ਕਰਾਤਾਾ ਉਹ ਧੱਕੇ ਖਾਂਦੇ ਪ ਉਹ ਮੈਂ ਤਾਂ ਇਹ ਸੋਚਦਾ ਵੀ ਜਦੋਂ ਤੁਹਾਡੇ ਉੱਥੇ ਬਾਕੀ ਇਹਦੇ ਪੁਲਿਸ ਜਾਂਹਾਦੇ ਕੋਲ ਆਉਂਦਾ ਪਿਆ ਓਨੂੰ ਉੱਥੇ ਖੜੇ ਪੈਦੀ ਕ ਵੀ ਤੂੰ ਕਰ ਮੈਂ ਕੰਪਲੇਂਟ ਲਿਖਵਾਉਣੀ ਲਿਖ ਸਾਡੀ ਹੈਂ ਇੱਕ ਲਿਖ ਤੇ ਪਾਪਾ ਨਾਲ ਆਪਣੇ ਸਾਈਨ ਕਰਕੇ ਉਥੇ ਖੜੇ ਪਨੂੰ ਦਿੰਦਾ ਜਾ ਇਹਨੂੰ ਕੰਪਲੇਂਟ ਦਰਜ ਕਰ ਸਾਡੀ ਤੇ ਅੱਗੇ ਕੰਮ ਕਰ ਜਾ ਕੇ ਕਰ ਬੰਦਾ ਕਿੱਾਂ ਬਾਜ਼ਾਰ ਫਸਿਆ ਆਉਂਦਾ ਕਿੱਦਾਂ ਰੜਿਆਉਂਦਾ ਉੱਥੇ ਬੰਦਾ ਸਾਡੀ ਕੰਪਰੇ ਲਿਖੋ ਜੀ ਪਹਿਲੇ ਉੱਥੇ ਲਿਖਦੇ ਨੇ ਪੁਲਸੀ ਨਾਲ ਦੇ ਨਾਲ
ਕੀ ਕਰ ਸਕਣੀ ਆ ਮੈਂ ਤੁਸੀਂ ਦੱਸੋ
ਗੱਲ ਉਹ ਨੀ ਹੈ ਜ ਤੇਰੇ ਕੋਲ ਆਂਦਾ ਪਿਆ ਪੁਛਣਾਸਤੇ ਵੀ ਸਾਨੂੰ ਦੱਸੋ ਜੀ ਇਹ ਤਾਂ ਦੱਸੋ ੋ ਜੀ ਆਪਣਾ ਮੰਮੀ ਤੁਹਾਡੀ ਕੰਡੀਸ਼ਨ ਕੀ ਹੈ ਇਹਦਾ ਬਿਆਨ ਲੈਣ ਆਇਆ ਬਿਆਨ ਕਿਸ ਬੇਸ ਤੇ ਲਾਣਾ ਕੇਸ ਦਰਜ ਨਹੀਂ ਕੀਤਾ ਬਿਆਨ ਕਿਸ ਬੇਜ ਤੇ ਜਾਣਾ ਆਇਆ ਸੀ ਹਟਕ ਅਜ ਲੈਫਤ ਲਿਖ ਹੁਣੇ ਲਿਖ ਹੈਂ ਅਸੀਂ ਜਾਣ ਸਕੇ ਜੀ ਜਾਣ ਸਕੇ ਜੀ ਇਹਦੇ ਚ ਫਸੇ ਜਣੇ ਖੜੇ ਨੇ ਤੁਸੀਂ ਕਹਿੰਦੇ ਨੇ ਤੂੰ ਚੱਲ ਨਾਲ ਤੂੰ ਚੱਲ ਨਾਲ ਚੁੱਪ ਕਰਕੇ ਦੋਨੋ ਜੀ ਜਾਂਦੇ ਨੇ ਤੁਸੀਂ ਐਫ ਆਈ ਲੈ ਕੇ ਆ ਜਾਂਦੇ ਦਸ ਬੰਦੇ ਨਾਲ ਲੈ ਕੇਮ ਸਾਰਿਆਂ ਦਿਮਾਗ ਖ਼ਰਾਬ ਕਰਤਾ ਤੁਹਾਡਾ ਵੇਖਣਾ ਤੇ ਪੈਣਾ ਉਹਣਾ ਕੀ ਕਰੀਏ ਕਰਦਾ ਆਪਣੇ ਸਾਮਣੇ ਚੱਲ ਠੀਕ ਹੈ
ਚਲੋ ਠੀਕ ਆ